ਹੋਰ?
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਬਸ, ਵਧੀਆ -ਵਧੀਆ ਹੋਰ ਤੁਸੀਂ ਸੁਣਾਓ, ਰੋਟੀ ਪਾਣੀ ਹੋ ਗਿਆ?
ਹਾਂਜੀ, ਅਸੀਂ ਖਾ ਲਈ, ਸ਼ਾਮ ਮੰਮੀ ਨੇ ਰੋਟੀ ਬਣਾਤੀ ਸੀ। ਹੈਲੋ, ਆਵਾਜ਼ ਆ ਰਹੀ ਹੈ?
ਹਾਂਜੀ -ਹਾਂਜੀ, ਹਾਂਜੀ ਆ ਰਹੇ ਆ,
ਹਾਂਜੀ, ਅਸੀਂ ਸ਼ਾਮੀ ਰੋਟੀ ਬਣਾਈ ਸੀਗੀ, ਮੰਮੀ ਨੇ, ਪੰਜ ਦੇ ਕਰੀਬ ਤੇ ਉਦੋਂ ਹੀ ਮੈਂ, ਆਪਣੀ ਕਹਿ ਦਿੱਤਾ ਸੀ, ਕਿ ਮੈਂ ਹੁਣ ਛੇਤੀ ਖਾ ਲਾਂਗੀ ਤੇ, ਮੇਰੀ ਹੁਣੇ ਬਣਾ ਦਿਓ,, ਤੇ ਫੇਰ ਮੈਂ, ਉਦੋਂ ਇੱਕ ਰੋਟੀ ਖਾ ਲਈ ਫੇਰ, ਫੇਰ ਅੱਠ ਨੌ ਵਜੇ ਹੁਣ ਪਹਿਲੇ ਅੱਠ, ਸਵਾ ਅੱਠ ਵਜੇ, ਦੋ ਰੋਟੀਆਂ ਹੋਰ ਖਾ ਲਈਆਂ।
ਅੱਛਾ -ਅੱਛਾ ਨ੍ਹੀ, ਅਸੀ ਨਹੀਂ, ਅਸੀ ਤੇ ਬਸ ਹੁਣ ਜਾਂਦੇ ਹਾਂ, ਤੇ ਸਫ ਬੂੰਦੀ ਬਣਾਣੀ ਹੈ, ਬਰੀਕ ਵਾਲੀ ਬੂੰਦੀ ਬਣਾ ਕੇ, ਤੇ ਬਸ ਫੁ ਆਟਾ ਮਲਿਆ ਪਿਆ, ਬਸ ਫੁਲਕੇ ਲਾਉਣੇ ਹੈ। ਦੁਪਹਿਰੇ, ਆਟਾ ਮਲਿਆ ਸੀ, ਤੇ ਹੁਣ ਫੁਲਕੇ ਲਾਣੇ ਪਹਿਲੇ ਸੋ ਖਿਚੜੀ ਬਣਾਉਣੀ ਹੈ। ਫਿਰ ਮੰਮੀ ਕਹਿਣ ਲੱਗੇ ਛੱਡ ਖਿਚੜੀ। ਬੂੰਦੀ ਲੈ ਕੇ ਨਾ, ਅਸਾਨ ਕੰਮ ਕਰ ਫੁਲਕੇ ਲਾ ਲੈ! ਮੈਂ ਫੇਰ ਬੂੰਦੀ ਮੰਗਾ ਲੈਂਦੀ ਆਂ, ਫੇਰ ਬੂੰਦੀ ਮੰਗਾਈ ਆ, ਉਹਨੂੰ ਮੰਮੀ ਨੂੰ, ! ਤੇ ਇਹ, ਮੈਂ ਪਿਆਜ ਕੱਟੋ, ਬਰੀਕ -ਬਰੀਕ ਟਮਾਟਰ ਕੱਟੋ ਇੱਕ ਅੱਧਾ,, ਤੇ ਮੈਂ ਤੜਕਾ ਲਾਂਦੀ ਹਾਂ, ਫਿਰ ਬੂੰਦੀ ਨੂੰ, ! ਤੇ ਮਿੰਟਾਂ ਚ ਹੀ ਬਣ ਜਾਂਦੀ ਹੈ!,, ਤੁਸੀਂ ਕਦੇ ਨੀ ਬਣਾਈ ਬੂੰਦੀ ਤੜਕੇ ਵਾਲੀ?
ਨਹੀਂ,,,,,,,,
ਨਹੀਂ ਬੜੀ ਟੇਸਟੀ ਬਣਦੀ ਆ, ਬਰੀਕ -ਬਰੀਕ ਪਿਆਜ ਕੱਟੋ ਨਾ, ਬਰੀਕ -ਬਰੀਕ ਟਮਾਟਰ ਕੱਟੋ, ਇੱਕ ਦੋ ਹਰੀ ਮਿਰਚ ਕੱਟ, ਲਉ ਬ੍ਰੀਕ -ਬ੍ਰੀਕ। ਫੇਰ ਹਲਕਾ ਜਿਹਾ, ਤੇਲ ਪਾ ਕੇ ਨਾ, ਫਰਾਈ ਪੈਨ ਚ, ਕੜ੍ਹੀ ਚ, ਫਰਾਈ ਪੈਨ ਚ ਉਹ ਯੂਜ ਕਰਦੇ ਹੋ ਉਹ, ਚ--ਸਤਿ ਸ੍ਰੀ ਅਕਾਲ ਤੇਲ ਨੂੰ, ਸਾੜ ਕੇ, ਚੰਗੀ ਤਰ੍ਹਾਂ ਤੇ, ਉਹਦੇ ਚ ਥੋੜ੍ਹਾ ਪਿਆਜ ਟਮਾਟਰ, ਅਦਰਕ ਜੋ ਤੁਸੀਂ ਪਾਣਾ ਉਸ ਪਾ ਦੋ, ਫੇਰ, ਉਹਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਨਾ ਫੇਰ, ਨੂਨ -ਹਲਕਾ, ਆਪਣੇ ਹਿਸਾਬ ਨਾਲ ਲੂਣ ਮਿਰਚ ਤੇ ਹਲਕੀ ਹਲਦੀ ਪਾ ਕੇ ਨਾ ਮਿਕਸ ਕਰਕੇ ਕੇ ਥੋੜਾ, ਪਾਣੀ ਪਾਓ, ਉਹਨੂੰ ਮਤਲਬ ਇੱਕ ਡੇਢ ਕੱਪ ਪਾਣੀ ਪਾਉਣਾ ਆ, ਜ਼ਿਆਦਾ ਨੀ ਪਾਣਾ
ਅੱਛਾ -ਅੱਛਾ।
ਚੰਗੀ ਤਰ੍ਹਾਂ, ਜਦੋਂ ਪਾਣੀ ਕੜ ਜਾਏਗਾ ਨਾ, ਫਿਰ ਉਹਦੇ ਚ ਪਾਣੀ ਅਹ ਬੂੰਦੀ ਪਾ ਕੇ, ਦੋ ਮਿੰਟ ਬਾਅਦ ਗੈਸ ਬੰਦ ਕਰਦੋ! ਫੇਰ ਉਸ ਤੋਂ, ਬਾਅਦ, ਹਾਂ। ਨਹੀਂ- ਨਹੀਂ, ਦਸ ਮਿੰਟ ਬਾਦ ਬੂੰਦੀ ਗੈਸ ਪਾ ਕੇ, ਬੰਦ ਕਰ ਦੋ, ਤੇ ਫਿਰ ਉਸ ਤੋਂ ਬਾਅਦ ਤੁਸੀਂ ਨਾ, ਨੂੰ ਪੰਜ ਮਿੰਟ ਛੋੜ ਦਿਓ, ਇਸ ਤਰ੍ਹਾਂ ਹੀ ਬੰਦ, ਕਰਕੇ ਗੈਸ, ਫਿਰ, ਰੋਟੀ ਨਾਲ ਖਾਓ, ਬਹੁਤ ਟੇਸਟੀ ਲੱਗਦੀ ਹੈ,। ਫੇਵਰੇਟ ਹੈਗੀ, ਮੈਨੂੰ ਕੁਛ ਮਿਲੇ ਮੈਂਨੂੰ ਮੈਨੂੰ, ਹਾਂ ਮੈਨੂੰ ਕੁਛ ਨਾ ਮਿਲੇ, ਮੈਨੂੰ ਬੂੰਦੀ ਮਿਲ ਜਾਏ ਮੈਂ ਤਾਂ, ਬੂੰਦੀ ਨਾਲ ਖਾ ਲਾਂਗੀ! ਇੱਕ ਆਸਾਨ ਦੀ ਆਸਾਨ ਹੈ। ਫੁਲਕੇ ਲਾਉਣ ਨਾਲ ਸਬਜ਼ੀ ਬਣ ਜਾਂਦੀ ਹੈ। ਫੁਲਕੇ ਲਾਂਦਿਆਂ- ਲਾਂਦਿਆਂ ਹੀ, ਫਿਰ ਆਪੇ ਆਪ ਪਾ, ਕੇ ਖਾਂਦੇ ਰਹੋ,,, ਜਿੰਨੇ ਚਿਰ ਟਾਈਮ, ਖਾਣੀ ਹੈ। ਹਾਂਜੀ ਬਿਲਕੁਲ, ਸਾਡੇ ਇੱਧਰ ਹੁਣ ਕੱਲ ਦਾ, ਇਹੀ ਚੱਕਰ ਹੋ ਰਿਹਾ ਹੈ। ਸਾਡੇ ਇੱਧਰ ਰੋਜ਼ ਰਾਤੀ ਮੀਂਹ ਪੈ ਰਿਹਾ, ਅੱਜ ਵੀ ਬਦਲ ਹੋ ਗਿਆ, ਮੈਨੂੰ ਲਗਦਾ, ਅੱਜ ਵੀ ਮੀਂਹ ਪਏਗਾ ਬਿਜਲੀ ਲਿਸ਼ਕੇਗੀ। ਫਿਰ ਕਾਲਾ ਬੱਦਲ ਹੋ ਹੋ ਗਿਆ ਝੜ,
ਸਾਡੇ ਇਥੇ ਤੇ, ਕੁਛ ਹੋਇਆ, ਈ, ਨਾ ਹਵਾ ਚੱਲੀ, ਕੱਲ੍ਹ ਤੇ ਫੇਰ ਵੀ ਮੌਸਮ ਸਹੀ ਸੀਗਾ! ਪਰ ਅੱਜ ਤੇ, ਬਿਲਕੁਲ ਹੀ ਨੀ, ਪਰ ਅੱਜ ਦਿਨੇ ਧੁੱਪ ਘੱਟ ਰਹੀ ਹੈ।
ਹਾਂ, ਧੁੱਪ ਤੇ ਘੱਟ ਹੁੰਦੀ ਹੈ। ਪਰ ਫੇਰ ਵੀ ਗੁੰਮਾ ਜਿਹਾ ਹੋ ਜਾਂਦਾ ਨਾ, ਉਮਸ ਜਿਹੀ ਹੋ ਜਾਂਦੀ ਹੈ। ਸ਼ਾਮੀ, ਫੇਰ ਉਹੀ ਬੱਦਲ ਜਿਹਾ ਬਣ ਜਾਂਦਾ ਆ, ਹੁਣ ਫੇਰ ਰਾ ਤੀ, ਮੀਂਹ ਵਾਲਾ ਮੌਸਮ ਹੋ ਗਿਆ, ਫੇਰ ਉਹ ਹੀ ਚਮਕੇਗੀ ਬਿਜਲੀ ਲਿਸ਼ਕੇਗੀ। ਦਿਨੇ ਮੀਂਹ ਆਏ ਤੇ, ਬੰਦਾ ਨਹਾ ਵੀ ਲਏ, ਹਨਾ ਬੱਚੇ ਨੂੰ ਵੀ ਨਵਾ ਲੈੰਦਾ ਆ, ਹੁਣ ਰਾਤ ਨੂੰ ਨੀ ਬਾਰਾਂ ਬਾਰਾਂ ਵਜੇ ਮੀਂਹ ਆ ਤੇ ਬੰਦਾ ਕਿੱਥੇ ਨਾਂਏ,,,
ਉਹੀ ਤੇ ਦਿਲ ਹੀ ਨਹੀ ਕਰਦਾ ਨਾ ਜੀ ਇਹ ਤਾਂ ਦਿੱਕਤ ਹੈ। ਸਾਡੇ ਵੀ ਇੱਥੇ ਸਵੇਰੇ ਸਵੇਰੇ ਵੜਿਆ ਬਰਿਆ ਸੀਗਾ ਸ਼ਾਇਦ ਉਹਹੀ ਮੀਹ ਦੱਸਿਆ ਚਾਰ ਤੇ ਪੰਜ ਵਜੇ ਵਰਿਆ
ਇੱਥੇ ਨੀ ਆਇਆ ਤੇ ਰਾਤੀ ਆਇਆ ਸਵੇਰੇ ਫੇਰ ਅਸੀਂ ਉੱਠੇ ਹਾਂ ਜਦੋਂ ਤੇ ਸੜਕਾਂ ਗੀਲੀਆਂ ਸਨ ਤਾ ਰਾਤੀ ਮੀਂਹ ਆਇਆ। ਹਾਂ ਤੇ ਹੈ ਹੁਣ ਕੀ ਕੀਤਾ ਜਾਏ ਮੀਂਹ ਮੂੰਹ ਤੇ ਆਣੇ ਹੀ ਹੁਣ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਹੀ ਆਉਣੀਆਂ ਹੁਣ ਸਾਵਣ ਸੂਵਣ ਲੱਗ ਜਾਣਾ ਨਾ ਹੁਣ ਇਹ ਜਿਹੜੇ ਘਾਵਰ ਘੂਵਰ ਲੈ ਕੇ ਜਾਂਦੇ ਆ ਉਹ ਸ਼ੁਰੂ ਹੋ ਜਾਣੇ ਆ ਫਿਰ ਛੁੱਟੀਆਂ ਪੈਣੀਆਂ ਬੱਚੇ ਦੀ ਸਕੂਲ ਦੀਆਂ ਵੱਖਰੀਆਂ ਪੈਣੀਆਂ ਨੇ
ਹਾਂਜੀ, ਪੱਚੀ ਛੱਬੀ ਤੋਂ ਪੈਣੀਆਂ ਨੇ ਨਾ ਸ਼ਾਇਦ ਮਤਲਬ ਇਹ ਕਾਵੜ ਵਗੈਰਾ ਦੀਆਂ
ਸਾਡਾ ਸਕੂਲ ਹੀ ਬੱਚਿਆ ਦੇ ਪੱਚੀ ਛੱਬੀ ਨੂੰ ਖੁੱਲਣੇ ਹੈ।
ਮਤਲਬ ਪੱਚੀ ਅ ਜੂਨ ਨੂੰ?
ਇਕੀ ਜੁਲਾਈ ਨੂੰ ਹਾਂਜੀ।
ਤੁਹਾਡਾ ਤੇ ਸਹੀ ਹੈ ਦੋ ਤਿੰਨ ਮਹੀਨੇ ਦੀ ਹੋ ਜਾਂਦੀਆਂ ਨੇ ਛੁੱਟੀਆਂ।
ਇੱਕ ਜੂਨ ਨੂੰ ਪਇਆ ਨਾ ਫੇਰ ਛੋਟੇ ਨਰਸਰੀ ਕਲਾਸ ਹੈ ਨਾ ਇੱਕ ਜੂਨ ਨੂੰ ਪਇਆ ਤੇ ਪੱਚੀ ਜੁਲਾਈ ਨੂੰ ਖੁੱਲਣਗੇ ਸਕੂਲ
ਅੱਛਾ ਫੇਰ ਤਾਂ ਸਹੀ ਹੈ ਸਾਡੀ ਪੰਦਰਾਂ ਨੂੰ ਪੰਦਰਾਂ ਵੀਹ ਨੂੰ ਪਈਆਂ ਸੀਗੀ ਹੁਣ ਖੁੱਲ ਗਏ ਸਾਡੇ ਤਾਂ ਖੈਰ ਛੇ ਨੂੰ ਖੁੱਲਣਗੇ ਕਿਉਂਕਿ ਸਾਡੇ ਸਕੂਲੇ ਨਾ ਅ, ਹ ਗਵਰਮੈਂਟ ਸਾਡਾ ਸੈਮੀ ਗੌਰਰਮੈਂਟ ਸਕੂਲ ਹੈ, ਤੇ ਉੱਥੇ ਨਾ ਮਤਲਬ ਜਿਹੜਾ ਜਿਹੜਾ ਇੰਗਲਿਸ਼ ਮੀਡੀਅਮ ਵਾਲਾ ਹੈ ਜਿਹਦੇ ਵਿੱਚ ਮੈਂ ਹੈਗੀ ਆ ਨਾ ਉਹਦੇ ਵਿਚ ਤੇ ਉਹ ਹੈਗਾ ਹੈ ਤੇ ਮਤਲਬ ਸਾਰੇ ਅ ਗੋਰਮਿੰਟ ਵਾਲੀ ਸਾਈਡ ਐ ਨਾ, ਓਥੇ ਮਤਲਬ
ਹਾਂਜੀ।
ਜਿੱਦਾ ਐਨ ਟੀ ਏ, ਨੀਟ ਵਗੈਰਾ ਦੇ ਐਗਜ਼ਾਮ ਛੇ ਤਰੀਕ ਬਸ ਐਨ ਟੀ ਏ ਦੇ ਐਗਜ਼ਾਮ ਹੋਰੇ ਨੇ, ਏਕ ਤੇ ਅੱਜ ਸਕੂਲ ਨੀ ਖੁੱਲ੍ਹਿਆ, ਹਾਂਜੀ। ਸਾਡੇ ਸਕੂਲ ਗਲਤੀਆਂ ਬੜੀਆਂ ਨੇ
ਹਮ। ਉਹ ਤੇ ਹੈ ਹੀ ਹੈ ਹਰ ਸਕੂਲ ਚ
ਪਰ ਟਾਈਮਿੰਗ ਥੋੜੀ ਜ਼ਿਆਦਾ ਰਹਿੰਦੀ ਹੈ।
ਨਹੀਂ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੇਰੇ ਜਿਹੜਾ ਮੇਰਾ ਬ੍ਰਦਰ ਹੈ ਨਾ ਉਹਦਾ ਵੀ ਸੇਮ ਆ ਹੀ ਹੈ। ਉਹ ਵੀ ਸਵੇਰੇ ਸੱਤ ਵਜੇ ਜਾਂਦਾ ਅੱਠ ਵਜੇ ਜਾਂਦਾ ਰਾਤੀ ਉਸ ਤੋਂ ਪਰ ਤ ਵਜੇ ਆਉਂਦਾ ਹੈਗਾ। ਸਰਦੀਆਂ ਚ ਏਡੀ ਦਿੱਕਤ ਹੋ ਜਾਂਦੀ ਹੈ ਵਿਚਾਰਾ ਸਵੇਰੇ ਨੌ ਵਜੇ ਜਾਂਦਾ ਸਾਢੇ ਅੱਠ ਨੌ ਵਜੇੋਂ ਸ਼ਾਮੀ ਚਾਰ ਵਜੇ ਘਰ ਆਉਂਦਾ ਸਕੂਲੋਂ ਫਿਰ ਕੀ ਟਾਈਮ ਰਹਿ ਗਿਆ ਬੱਚੇ ਦਾ ਪਿੱਛੋਂ ਰਾਤ ਹੀ ਹੋ ਜਾਂਦੀ ਆ ਇਕ ਕਿਸਮ ਦੀ ਚਾਰ ਵਜੇ ਧੁੱਪ ਡਲ ਜਾਂਦੀ ਹੈ ਸਾਢੇ ਤਿੰਨ ਚਾਰ ਵਜੇ ਘਰ ਆਉਂਦਾ ਆ ਐ ਹੋ ਜਾਂਦਾ ਆ ਤੇ ਤਾਂ ਕਰਕੇ ਵਿਚਾਰਾ ਫੇਰ ਚਲੋ ਹਾਂਜੀ, ਹਾਂਜੀ।
ਤਾਡੀ ਨਾ ਆਵਾਜ਼ ਨੀ ਆ ਰੀ ਸੀ।
ਹੁਨ ਆਰੀ ਨੀ, ਮੈਂ ਬੋਲ ਰੀ ਸੀ, ਮੇਰੇ ਭਰਾ ਦਾ ਸਕੂਲ ਵੀ ਸੈਮੀ ਗੋਰਮੈਂਟ ਹੈਗੈ ਐਨਾ ਤੇ ਵਿਚਾਰ ਸਾਢੇ ਅੱਠ ਵਜੇ ਸਕੂਲ ਜਾਂਦਾ, ਤੇ ਫੇਰ ਨੌ, ਸਾਢੇ ਤਿੰਨ ਵਜੇ ਘਰ ਆਂਦਾ ਆ ਸਰਦੀਆਂ ਵਿੱਚ। ਤੇ ਓਦਾ ਏ ਸਾਬ ਐ, ਜਦੋ ਘਰ ਆਂਦੇ, ਆਂਦੇ ਆ। ਬਿਲਕੁਲ, ਬਿਲਕੁਲ ਫੇਰ ਟਾਈਮ ਕੀ ਰੈ ਗਿਆ ਬੱਚਿਆ ਕੋਲ ਪਿੱਛੇ, ਹਨਾ
ਉਹੀ ਤੂੰ ਤੇ ਬਿਲਕੁਲ, ਹਾਂਜੀ, ਜਾ ਔਰ ਸਰਦੀਆਂ ਵਿੱਚ ਤੇ ਏਨਾਂ ਨੂੰ ਕੈਨਾ ਚਾਈਦਾ ਕਿ ਬੰਦਾ ਛੇਤੀ ਜਾਵੇ, ਫੇਰ ਤੁਸੀ ਵੇਖੋ ਕੀ ਧੁੱਪ ਤਾਂ ਬੰਦੇ ਨੂੰ ਹੁੰਦੈ ਨਾ ਕਿ ਘਰੇ ਜਾ ਕੇ ਨਾ, ਨਾ-ਧੋਕੇ ਦੁਬਾਰਾ, ਸਰਦੀਆਂ ਇੱਚ ਮੇਰਾ ਤੇ ਏ ਐ ਕਿ ਸਰਦੀਆਂ ਵਿੱਚ ਕਿ ਮੈ ਸਕੂਲੋ ਆ ਕੇ ਨਾਂਦੀ, ਨਾਂਦੀ ਆ, ਤੇ ਬੰਦਾ ਕੈਂਦਾ ਥੋੜੇ ਦੇਰ ਧੂੱਪ, ਧੁੱਪ ਸਾਡੇ ਤੇ ਤਿੰਨ ਵਜੇ ਹੀ, ਅ ਅ ਸਾਢੇ ਤਿੰਨ ਵਜੇ ਦਾ ਸਕੂਲ ਐ, ਪੌਨੇ ਚਾਰ ਤੇ ਆਂਦੇ, ਆਂਦੇ ਵੱਜ ਜਾਂਦੇ ਨੇ, ਫਿਰ ਉਸ ਤੋ ਬਾਦ ਜੇ ਬੰਦਾ ਨਾ ਕੇ ਆਏਂਆ, ਰੋ- ਨਾ ਉਨੀ ਦੇਰ ਚ ਧੁੱਪ ਹੱਟ ਜਾਂਦੀ ਐ, ਫੇਰ ਟਿਯੂਸ਼ਨ ਜਾਓ। ਫੇਰ ਆਕੇ ਥੋੜਾ ਆਰਾਮ ਕਰਨ ਦਾ ਟਾਈਮ ਮਿਲੇ, ਉਸ ਤੋ ਪੈਲੇ ਫਿਰ ਹੋਮਵਰਕ ਵੀ ਕਰਨਾ।
ਬਿਲਕੁੱਲ, ਬਿਲਕੁੱਲ ਰਾਤ ਪੈ ਜਾਂਦੀ ਏ ਸ਼ਾਮੀ ਛੇ ਵਜੇ, ਰਾਤ ਹੋ ਜਾਂਦੀ ਸਰਦੀਆਂ ਵਿੱਚ, ਤਾ ਦੇਨ ਪਤਾ ਈ ਨੀ ਲੱਗਦਾ ਕਿੱਥੇ ਗਿਆ।
ਹੂੰ, ਇਹਨਾ ਏ ਟੀਚਰ ਸਾਡੀਆਂ ਐਵੀ ਨੀ ਸਮਝਦੀਆਂ। ਕਿਉਕਿ ਬਾਕੀ ਜਿੰਨੇ ਵੀ ਸਕੂਲ ਨੇ ਨਾ, ਏਕ ਵਜੇ ਤੋ ਜਾਦਾ ਕਿਸੇ ਦਾ ਟਾਈਮ ਨੀ ਹੁੰਦਾ, ਹੁਣੇ ਵੀ ਤੇ ਸਾਡੇ ਇੱਥੇ ਮਤਲ ਹੀਟ ਵੀ ਬੋਤ ਜਾਦਾ ਸੀਗੀ ਨਾ, ਤੇ ਅ ਸਰਕਾਰ ਨੇ ਕਿਹਾ ਸੀਗਾ ਕਿ ਸਾ ਆਠ ਵਜੇ ਤੋ ਲੈ ਕੇ ਏਕ ਵਜੇ ਤੱਕ ਦੇ ਸਕੂਲ ਹੋਏਗਾ, ਏਕ ਵਜੇ ਤੋ ਜੈਦਾ ਕੋਈ ਸਕੂਲ ਨੀ ਚੱਲਨਾ ਚਾਈਦਾ, ਭਾਵੇਂ ਕੋਈ ਗੌਵਮੈਂਟ ਹੋਏ, ਸੈਮੀ ਗੌਵਰਮੈਂਟ ਹੋਏ, ਪ੍ਰਾਈਵੇਟ ਹੋਏ। ਤੇ ਸਾਡਾ ਸੈਮੀ ਗੋਵਮੈਂਟ ਐ, ਤੇ
ਫੇਰ ਵੀ ਸਾਨੂੰ ਸਾਢੇ ਅੱਠ ਵਜੇ, ਨਈ ਅੱਠ ਵਜੇ ਤੋ ਪੋਣ ਸੱਤ ਪੰਤਾਲੀ ਤੋ ਲੈਕੇ, ਐਨਾਂ ਨੇ ਕਿਆ ਕਿ ਸੱਤ ਪੈਂਤਾਲੀ ਤੇ ਗੇਟ ਬੰਦ ਹੋ ਜਾਏਗਾ। ਤੇ ਪੈਲੇ-ਪੈਲੇ ਸਕੂਲੋ, ਤੇ ਸਾਢੇ ਸੱਤ ਈ ਮਨਲੋ, ਤੇ ਛੁੱਟੀ ਹੋਏਗੀ ਤੋਆਡੀ ਢਾਈ ਵਜੇ ਸਾਰਿਆਂ ਦੀ ਛੁੱਟੀ ਹੋ ਜਾਨੀ ਐ ਗੌਵਰਮੈਂਟ ਨੇ ਤਦੇ ਅਸੀ ਐਪਲੀਕੇਸ਼ਨ ਪਾਈ ਕਿ ਸਾ ਮੇਰੀ ਨਾ ਇੱਕ ਕਲਾਸਮੇਟ ਐ, ਓ ਤੇ ਨਾ ਮਤਲਬ, ਮੂੰ ਤੇ ਦਾਨੇ ਜੇ ਨਿਕਲ ਆਏ ਕਿ ਓ ਸਵੇਰੇ ਬਿਲਕੁੱਲ ਸਈ ਆਈ ਐ। ਏਨੀ ਅੱਤ ਦੀ ਗਰਮੀ, ਇੱਕ ਤਾਂ ਸਕੂਲੇ ਏਸੀ ਨੀ, ਤੁਸੀ ਏਨਾਂ ਪੈਸਾ ਲੈ ਰੇਓ। ਠੀਕ ਹੈ ਫਿਰ ਵੀ ਤੁਸੀਂ ਕਹਿ ਰਹੇ ਹੋ ਬਲਕਿ ਹੁਣਂ ਏ ਸੀ ਵਗੈਰਾ ਨਾ ਸਾਰੇ ਸਕੂਲਾਂ ਚ ਨੇ ਇੱਕ ਏਸੀ ਨੀ ਸਾਡੇ ਸਕੂਲ ਚ ਔਰ ਉੱਧਰ ਮਹੀਨੇ ਦੀ ਸਟਾਰਟਿੰਗ ਹੁੰਦੀ ਨੇ ਉਹ ਤੋਂ ਪਹਿਲੇ ਹੀ ਫੀਸ ਦੋ ਨਾਲ ਰੋਣ ਲੱਗ ਜਾਂਦੇ ਨੇ ਕਿ ਫੀਸ ਦੋ-ਫੀਸ ਦੋ-ਫੀਸ ਦੋ
ਬਿਲਕੁੱਲ ਬਿਲਕੁੱਲ ਹੁਣ ਇਹ ਦੇਖੋ ਨਾ ਹੁਣ ਮੇਰੀ ਬੇੇ ਬੇਟੀ ਜਿਹੜੀ ਸਕੂਲ ਜੂਨ ਚ ਨਹਿ ਗਈ ਮੈੇਜ ਆ ਗਿਆ ਹਫ਼ਤੇ ਕਿ ਪ ਕੀ ਮਤਲਬ ਕਿ ਏਕ ਜੂਨ ਤੋ ਪੈਲਾ-ਪੈਲਾ ਬੱਚੇ ਦੀ ਫੀਸ ਜਮਾਂ ਕਰਾਈ, ਨੀ ਤੇ ਪੈਨਲਟੀ ਪੈਜੇਗੀ ਦੋ ਸੌ ਰੁਪਈਆ ਨਾ ਸਾਡੀ ਜਮਾ ਹੈਗੀ। ਯਾ ਤੁਸੀ ਜਿੰਨੀ ਮਰਜ਼ੀ ਪੈਨਲਟੀ ਪਾਓ, ਪੈਨਲਟੀ ਵੱਖਰੀ ਪਾਂਦੇ ਦੋ ਟਾਈਸੌ ਰੁਪਈਆ, ਓ ਗੱਲ ਵੱਖਰੀ ਵੱਖਰੀ ਏਨਾਂ ਦੀ, ਐ ਐਹੋ ਜੇ ਬੰਦੇ ਹੈਗੇ ਆ। ਮੈ ਤੇ ਮੈਂ ਤੇ ਅਪਨੀ ਬੇਟੀ ਨੂੰ ਸਕੂਲ
ਪਿਛਲੇ ਸਾਲ ਵੀ ਮੇਰੇ ਘਰ ਦੇ ਨਾ ਪੂਰੇ ਸਾਲ ਦੀ ਫੀਸ ਇੱਕੋ ਵਾਰੀ ਚ ਕਰਦੇ ਨੇ। ਪੂਰੇ ਹੀ ਬਾਰਾ ਮੀਨੇ ਦੀ, ਤੇ ਐਨਾਂ ਨੇ ਨਾ ਚਿਰ ਬਦਲੀ ਗਈ ਸਾਡੀ ਤੇ ਓਨੇ ਕਯਾ ਕਿ ਨੀ ਤੁਹਾਡੀ ਤੇ ਫੀਸ ਸਬਮਿਟ ਨਈ ਤੇ ਮੇਰੀ ਸੇਲੀਯਾਂ ਕੈਂਦੀਆਂ ਕਿ ਮੈਮ ਕਿਸੇ ਦੀ ਸਬਮਿਟ ਹੋਏ ਨਾ ਹੋਵੇ ਕਿ ਏਦੀ ਸਭ ਤੋ ਪੈਲੇ ਸਬਮਿਟ ਰੈਂਦੀ ਐ, ਤੇ ਕਿਉਕਿ ਮੇਰੇ ਬਾਰਾ ਮੀਨੇ ਵੀ ਸਬਮਿਟ ਹੁੰਦੀ ਏ ਇੱਕੋ ਵਾਰੀ ਚ, ਐਡਮਿਸ਼ਨ ਕਰਾਂਦੇ ਹੋਏ, ਤੇ ਏ ਕੈਂਦੇ ਐ ਨੀ ਨਈ-ਨਈ ਮੈਨੂੰ ਨੀ ਪਤਾ, ਤਵਾਨੂੰ ਪਾਈ ਨੂੰ ਲੈਣਾ-ਦੇਨਾ ਪਾਏਗਾ, ਤੇ ਓਸ ਟਾਈਮ ਤੇ ਹੈ ਟੀਚਰ ਨੂੰ ਚੁੱਪ ਕਰ ਆ ਲਈ ਮੈਨੂੰ ਫਾਈਨ ਦੇਣਾ ਪਿਆ। ਬਾਅਦ ਚ ਉਹ ਪ੍ਰਿੰਸੀਪਲ ਕੋਲ ਜਾ ਕੇ ਕਹਿੰਦੀ ਮੈਮ ਗਲਤੀ ਹੋ ਗਈ। ਮੈਂ ਫਾਈਨ ਮੋੜ ਦਿੰਣੀ ਆ ਫਿਰ ਕਹਿੰਦੀ ਨਹੀ-ਨਹੀ ਕਰੋ ਅਗਲੀ ਵਾਰ ਤੋਂ ਨੀ ਫਾਈਨ ਨਾ ਮੋੜੋ ਮੈਂ ਨਾ ਮੋੜੋ ਪੈਸੇ ਸੀ ਮੇਰੀ ਪੋਕਿਟ ਮਨੀ ਪੈਸ ਦਿੱਤੇ ਨੇ ਮੈਨੂੰ ਪਮੇ ਮੋੜੋ
ਆਹ ਸਹੀ ਗੱਲ ਐ।
ਹਾਂ ਤੇ ਕਹਿੰਦੀ ਨਹੀ-ਨਹੀ ਬੇਟਾ ਕੋਈ ਬਾਤ ਨੀ-ਕੋਈ ਬਾਤ ਨੀ ਆਪ ਨਾ ਐਕਸਚੈਂਜ ਮਤ ਦੇਣਾ। ਮੈਨੇ ਬੋਲਾਂ ਮੇਰੇ ਕੋਲ ਨੀ ਪਤਾ ਮੇਰੇ ਪਾਪਾ ਦੀ ਮਿਹਨਤ ਦੀ ਕਮਾਈ ਆ ਮੈਂ ਕਿੳ ਦੋਂ।
ਇਹ ਗੱਲ ਹੈ ਇਨਸਾਨ ਕਮਾਉਦਾ ਨੀ ਮਿਹਨਤ ਕਰਦਾ ਯਾਰ ਖੂਨ ਪਸੀਨਾ ਇੱਕ ਕਰਦਾ ਹਨਾ ਸਾਰੇ ਦਿਹਾੜੀ ਕੰਮ ਕਰਨਾ ਇਨਸਾਨ ਨੇ ਦੂਸਰੇ ਦਾ ਮੂੰਹ ਖੱਟ ਕ ਦੇਖੋ ਫਿਰ ਕੀ ਹੋ ਗਿਆ ਦੂਜਾ ਵੀ ਤੇ ਉਹ ਕਿੱਦਾਂ ਕਮਾ ਰਿਐ ਕਿੱਦਾ ਨਹੀਂ ਕਮਾ ਰਿਹਾ।
ਤੇ ਉਏ ਤੇ ਇਹ ਨੂੰ ਜਦੋਂ ਸਟੇਅਰਿੰਗ ਵਿਚ ਕਹਿ ਰਹੇ ਕਿ ਮਤਲਬ ਮਤਲਬ ਪੂਰੇ ਸਾਲ ਦਾ ਜੇ ਫੇਅਰਵੈੱਲ ਚਾਰਜਿਸ ਹੈ। ਨਾਲ ਚਾਰਜਿਜ ਕੋਈ ਬੇਬੂ ਦਾ ਆਈ ਡੀ ਕਾਰਡ ਡੇਰੀ ਚਾਰਜ ਹੈ ਤੁਸੀਂ ਸਾਰਾ ਇੱਕੋ ਬਾਰੀ ਚ ਦੱਸ ਦੋ। ਭੂਰਾ ਕਿ ਉਹ ਤੋਂ
ਹਾਂ ਬਿਲਕੁੱਲ ਬਿਲਕੁੱਲ
ਉਹ ਤੋਂ ਪਤਾ ਇਹ ਨੂੰਾਹੀ ਹੁੰਦੀ ਹੈ ਕਦੇ ਕੁੱਛ ਹੋਰ ਚਾਹੀਦਾ ਹੁੰਦਾ ਹਰ ਕੁੱਛ ਨਾ ਕੁੱਝ ਬੇ ਪੰਜਸੌ ਰੁਪਈਏ ਤੇ ਨਾ ਨਾ ਕਰਦੇ ਹੋਏ ਲੈ ਲੈਂਦੀਆਂ ਨੇ
ਬਿਲਕੁੱਲ ਬਿਲਕੁੱਲ ਉਹ ਤਾਂ ਹੈ ਹੀ ਹੈ ਚਲੋ ਜੀ ਠੀਕ ਹੈ ਮੈਂ ਤੁਹਾਨੂੰ ਕਰਦੀ ਹੈ ਫਿਰ ਕੋਲ।
ਹਾਂਜੀ ਉਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ।